ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਹਾਂਜੀ ਵਧੀਆ ਜੀ ਵਧੀਆ ਤੁਸੀਂ ਦੱਸੋ
ਹਾਂਜੀ ਵਧੀਆ ਜੀ ਕੀ ਕਰ ਰਹੇ ਹੋ
ਬਸ ਕੁਛ ਨੀ ਮੈਂ ਨਾ ਅੱਜ ਸੋਚ ਰਹੀ ਸੀਗੀ ਬੜੇ ਦਿਨਾਂ ਤੋਂ ਮੈਂ ਸੋਚ ਰਹੀ ਸੀਗੀ ਤੁਹਾਨੂੰ ਫੋਨ ਕਰਾਂਗੀ ਤੇ ਕੀ ਤੁਹਾਨੂੰ ਯਾਦ ਹੈ ਜਦੋਂ ਆਪਾਂ ਪਿਛਲੇ ਮਹੀਨੇ ਸ਼ਹਿਰ ਗਏ ਸੀਗੇ ਯਾਦ ਤੁਹਾਨੂੰ
ਹਾਂਜੀ। ਹਾਂਜੀ। ਯਾਦ ਹੈਗਾ ਮੈਨੂੰ ਬਿਲ ਕੁੱਲ ਆਪਾਂ ਖਰੀਦਦਾਰੀ ਕੀਤੀ ਸੀਗੀ ਅਤੇ ਤੁਸੀਂ ਪੀਜ਼ਾ ਔਡਰ ਕੀਤਾ ਸੀਗਾ ਪੀਜ਼ਾ ਖਾਧਾ ਸੀਗਾ ਹੈ ਨਾ
ਹਾਂਜੀ, ਹਾਂਜੀ ਹਾਂ। ਤੇ ਕਿਉਂਕਿ ਮੈਨੂੰ ਭੁੱਖ ਲੱਗ ਰਹੀ ਸੀ ਨਾ ਉਸ ਟਾਈਮ ਤਾਂ ਮੈਨੂੰ ਤੈਨੂੰ ਤੈਨੂੰ ਕਿਹਾ ਸੀਗੀ। ਤੁਸੀਂ ਪੀਜ਼ਾ ਔਡਰ ਕਰ ਦਿੋ।
ਤੁਸੀਂ ਨਾ ਵੱਡਾ ਪੀਜ਼ਾ ਔਡਰ ਕੀਤਾ ਸੀਗਾ। ਮੈਨੂੰ ਚੰਗੀ ਤਰ੍ਹਾਂ ਯਾਦ ਹੈਗਾ ਨਾਲ ਹੀ ਨਾ ਕੋਲਡ ਡਰਿੰਕ ਵੀ ਮੰਗਵਾਈ ਸੀ ਤੁਸੀਂ।
ਹਾਂ, ਜੀ ਹਾਂਜੀ ਹਾਂ ਮੈਂ ਨਹੀ ਮੈਂ ਵੱਡਾ ਕੀਤਾ ਸੀਗਾ
ਹਾਂਜੀ। ਵੱਡਾ ਪੀਜ਼ਾ ਮੰਗਵਾਇਆ ਸੀਗਾ।
ਅੱਛਾ, ਅੱਛਾ ਲੇਕਿਨ ਨਾ ਉਦੋਂ ਖਾਣ ਤੋਂ ਬਾਅਦ ਨਾ ਇੰਨੀ ਮੈਨੂੰ ਪਿਆਸ ਲੱਗ ਰਹੀ ਸੀ। ਜਿਵੇਂ ਮੈਂ ਕੋਲਡ ਡਰਿੰਕ ਤਾਂ ਮੰਗਵਾਈ ਸੀਗੀ। ਪੀਜ਼ਾ ਵੀ ਖਾਇਆ ਸੀਗਾ। ਪਰ ਉਹੋਂ ਬਾਅਦ ਮੈਨੂੰ ਇੰਨੀ ਪਿਆਸ ਲੱਗੀ ਮੈਂ ਘੱਟੋ ਘੱਟ ਮੈਨੂੰ ਲੱਗਦਾ ਪੰਜ ਗਲਾਸ ਪਾਣੀ ਪੀ ਗਈ ਸੀਗੀ।
ਉਹ ਤਾਂ ਜਿਵੇਂ ਆਪਾਂ ਨਾ ਪੀਜ਼ਾ ਖਾਈਏ, ਬਰਗਰ ਖਾਈਏ ਜਦੋਂ ਆਪਾਂ ਇਹ ਫਾਸਟ ਫੂਡ ਵਾਲੀਆਂ ਚੀਜ਼ਾਂ ਖਾਉਦੇ ਆ ਨਾ ਇਹਦੇ ਚ ਕੀ ਹੈ। ਨਮਕ, ਮਿਰਚ, ਮਸਾਲਾ ਜ਼ਿਆਦਾ ਪਾਇਆ ਜਾਂਦਾ ਹੈ ਹਨਾ ਤੇ ਉਹਦੇ ਕਰਕੇ ਇਹ ਆਮ ਜਿਹੀ ਗੱਲ ਇਹ ਵੀ ਆਪਾਂ ਨੂੰ ਨਾ ਪਿਆਸ ਬੜੀ ਲੱਗਦੀ ਹੈ ਇਹਨਾਂ ਚੀਜ਼ਾਂ ਨੂੰ ਖਾਣ ਤੋਂ ਬਾਅਦ
ਸਹੀ ਗੱਲ ਹੈ। ਫਿਰ ਵੀ ਦੇਖੋ ਆਪਾਂ ਕੀ ਕਰਦੇ ਹਾਂ ਸਾਨੂੰ ਇੰਨਾ ਚਾਅ ਹੈ ਇਹਨਾਂ ਚੀਜ਼ਾਂ ਦਾ। ਆਪਾਂ ਬਾਰ, ਵਾਰ ਇਹੀ ਖਾਂਦੇ ਹਾਂ ਸਾਨੂੰ ਇ ਇਹੀ ਚੀਜ਼ਾਂ ਪਸੰਦ ਹੈ। ਘਰ ਦੀ ਰੋਟੀ ਤਾਂ ਆਪਾਂ ਖਾਂਦੇ ਹੀ ਨਹੀਂ ਹੈਗਾ।
ਹਾਂ ਘਰ ਦੀ ਰੋਟੀ ਜ ਅੱਜ, ਕੱਲ੍ਹ ਕਿੰਨੂੰ ਸਵਾਦ ਲੱਗਦੀ ਹੈ। ਨਾ ਉਹੀ ਹੈ ਨਾ ਬ ਜਦੋਂ ਬਾਹਰ ਗਏ ਹੁੰਦੇ ਆ ਕਿਤੇ ਵੀ ਲੱਗੀ ਇਹ ਚੀਜ਼ਾਂ ਨਾ ਆਪਾਂ ਨੂੰ। ਆਸਾਨੀ ਨਾਲ ਮਿਲ ਜਾਂਦੀਆਂ ਨੇ ਹਰ ਥਾਵਾਂ 'ਤੇ ਮਿਲ ਜਾਂਦੀਆਂ ਨੇ ਨਾ ਤਾਂ ਕਰਕੇ ਬਸ ਕੋਸ਼ਿਸ਼ ਹਰ ਬੰਦੇ ਦੀ ਆਈ। ਇਹੀ ਰਹਿੰਦੀ ਵੀ ਚਲੋ ਪੀਜ਼ਾ ਬਰਗਰ ਮੋਮੋਜ਼ ਇਹਹੀ ਚੀਜ਼ਾਂ ਖਾਂਦੇ ਨੇ ਜ਼ਿਆਦਾਤਰ।
ਸਹੀ ਗੱਲ ਹੈ। ਕਿਉਂਕਿ ਤੁਸੀਂ ਦੇਖੋ ਅੱਜ, ਕੱਲ੍ਹ ਹਰ ਗਲੀ ਹਰ ਦੁਕਾਨ ਮਤਲਬ ਤੁਸੀਂ ਮੰਨੋਗੇ ਦਸ ਦਸ ਦੇ ਮ ਦਸ, ਦਸ ਮਿੰਟ ਚ ਨਾ ਹ ਮਤਲਬ ਗਲੀ ਚ ਜਾਂ ਰੇਹੜੀ ਤੇ ਤੁਹਾਨੂੰ ਕੋਈ ਨਾ ਕੋਈ ਮਤਲਬ ਇਹ ਖਾਣ ਪੀਣ ਦੀ ਬਜ਼ਾਰੀ। ਚੀਜ਼ ਮਿਲ ਨਹੀਂ ਜਾਏਗੀ।
ਹਾਂਜੀ, ਇਹ ਤਾਂ ਹੈ ਹੀ ਉਹੀ ਕਹਿ ਰਿਹਾ ਨਾ ਵੀ ਇਹ ਆਸਾਨੀ ਨਾਲ ਪ੍ਰੋਵਾਈਡ ਹੁੰਦੀਆਂ ਨੇ ਆਪਾਂ ਨੂੰ ਮਿਲਦੀਆਂ ਬਹੁਤ ਛੇਤੀ। ਨੇ ਤੇ ਆਪਾਂ ਜੇ ਗਾਵਾਂ ਦੇ ਵਿੱਚੋਂ ਨਿਕਲੀਏ ਸ਼ਹਿਰ ਦੇ ਵਿੱਚੋਂ ਨਿਕਲੀਏ ਕਿੱਥੇ ਵੀ ਨਿਕਲੀਏ ਆਪਾਂ ਨੂੰ ਇਹ ਚੀਜ਼ਾਂ ਬੜੀ। ਆਸਾਨੀ ਨਾਲ ਮਿਲ ਜਾਂਦੀਆਂ ਨੇ ਤੇ ਉਹੀ ਐ ਵੀ ਕੁੱਝ ਆਪਾਂ ਦੇਖਦੇ ਹਾਂ ਨਾ ਅੱ ਅੱਜ ਕੱਲ੍ਹ ਜਿਵੇਂ ਆਪਾਂ ਨੂੰ ਐਡਸ ਵਗੈਰਾ ਵੀ ਦਿਖਾਉਂਦੇ ਨੇ ਨਾ ਟੀ ਵੀ 'ਤੇ ਕਦੇ ਫੋਨਸ 'ਤੇ ਸੋਸ਼ਲ ਮੀਡੀਆਜ਼ 'ਤੇ ਹੈ ਨਾ। ਤੇ ਉਹਦੇ ਚ ਵੀ ਨਾ। ਇਹ ਇੰਨੇ ਆਕਰਸ਼ਕ ਢੰਗ ਨਾਲੇ ਆਪਾਂ ਨੂੰ ਦਿਖਾਉਂਦੇ ਨੇ ਵੀ ਆਪਾਂ ਨੂੰ ਲੱਗਦਾ ਵੀ ਹਾਂ ਸਾਰੀ ਚੀਜ਼ਾਂ ਤਾਂ ਇਹੀ ਹੈਗੀਆਂ ਨੇ ਬਾਕੀ ਘਰ ਦੀ ਰੋਟੀ ਕੀ ਹੈ ਨਾ।
ਸਹੀ ਗੱਲ ਹੈ ਕਈ ਵਾਰ ਮੈਂ ਵੀਡੀਓ ਵੇਖੀਆਂ ਨੇ ਵੀਡੀਓ ਚ ਨਾ ਕੀ ਖਾਂਦੇ ਨੇ ਕਿ ਇਹ ਚੀਜ਼ ਬਹੁਤ ਸਵਾਦ ਹੈ ਠੀਕ ਹੈ ਤੇ ਤੁਹਾਨੂੰ ਸਸਤੀ ਰੇਟ ਤੇ ਮਿਲ ਰਹੀ ਹੈ ਤੇ ਆਪਾਂ ਆਕਰਸ਼ਕ ਹੋ ਜਾਂਦੇ ਆ ਉਹਦੇ ਤੇ ਪਰ ਜਦੋਂ ਆਪਾਂ ਲੈਣ ਜਾਈਏ ਨਾ ਉਹ ਚੀਜ਼ ਦਾ ਰੇਟ ਓਨਾ ਹੁੰਦਾ। ਨੀਏ ਕਈ ਕਈ ਵਾਰ।
ਹਾਂ ਇਹ ਤਾਂ ਹੈ ਹੀ ਜੀ। ਬ ਆਪਾਂ ਬਸ ਇਹ ਹੈ। ਨਾ ਆਪਾਂ ਇਹ ਸਵਾਦ ਦੇ ਚੱਕਰ 'ਚ ਖਾਧੇ ਹਾਂ ਬਸ। ਬਾਕੀ ਇਹ ਦਾ ਕੋਈ ਫਾਇਦਾ ਹੈ ਨਹੀਂ। ਪਨ
ਹਾਂਜੀ, ਹਾਂਜੀ ਉਹ ਤੇ ਹੈ। ਹੀ ਕਿਉਂਕਿ ਇਹ ਸਾਡੇ ਦੇਖੋ ਸਰੀਰ ਨੂੰ ਇਹ ਚੀਜ਼ਾਂ ਲੱਗਦੀਆਂ ਨਹੀਂੀ ਹੈ ਲੱਗਦੀ ਸ ਸਾਡੇ ਸਰੀਰ ਨੂੰ ਘਰ ਦੀ ਰੋਟੀ ਹੈ।
ਘਰ ਦੀ ਘਰ ਦੀ ਰੋਟੀ ਲੱਗਦੀ ਹੈ। ਸਹੀ ਹੈ ਜੀ ਦੇਸੀ ਘਿਓ ਖਾਧਾ ਹੋਵੇ ਘਰ ਦੀ ਰੋਟੀ ਦਾਲ ਖਾਧੀ ਹੋਵੇ। ਦਹੀਂ ਖਾ ਇਹ ਤਾਂ ਆਪਣੇ ਸਰੀਰ ਨੂੰ ਖ਼ਰਾਬ ਭਾਵੇਂ ਕਰਦੀਆਂ ਨੇ ਫਾਸਟ ਫੂਡ ਆ ਲੀਆਂ ਹਨਾ। ਪਰ ਇਹੀ ਹੈ ਨਾ ਵੀ ਜਿਵੇਂ ਕਈ ਬੰਦੇ ਨੌਕਰੀ ਕਰਦੇ ਨੇ ਕੁਝ ਕੁਛ ਕੁਛ ਬਾਹਰ ਰਹਿੰਦੇ ਨੇ। ਜਾਂ ਜਿਵੇਂ ਕੋਈ ਕੋਈ ਕੱਲੇ ਰਹਿੰਦੇ ਨੇ ਤੇ ਉਹਨਾਂ ਨੂੰ। ਉਹ ਉਹ ਰਹਿੰਦਾ ਵੀ ਯਾਰ ਨਹੀਂ ਰੋਟੀ ਬਣਾਵਾਂਗੇ ਟਾਈਮ ਲੱਗੇਗਾ। ਜਾ ਆਪਾਂ ਲੇਟ ਹੋ ਰਹੇ ਆ ਛੇਤੀ ਕੁਛ ਖਾ ਲਈਏ। ਅਤੇ ਉਹ ਇੰਦ ਨਾ ਜ਼ਿਆਦਾ ਯੂਜ਼ ਕਰਦੇ ਨੇ ਖਾਣ ਨੂੰ।
ਹਾਂਜੀ, ਉਹ ਤੇ ਹੁੰਦਾ ਹੀ ਐ। ਮੇਰਾ ਵੀ ਇੱਕ ਭਰਾ ਹੈ ਉਹ ਨਾ ਮਤਲਬ ਬਾਹਰ ਹੀ ਰਹਿੰਦਾ ਹੈ। ਅਤੇ ਉਹਨੂੰ ਉਹਦੀ ਤਾਂ ਦੇਖੋ ਮਜ਼ਬੂਰੀ ਹੈ ਹੁਣ ਉਹ ਰੋਟੀ ਬਣਾ ਨਹੀਂ ਸਕਦਾ ਸਵੇਰੇ ਉਹ ਕੰਮ ਤੇ ਜਾਂਦਾ ਐ ਠੀਕ ਐ ਫਿਰ ਰਾਤੀ ਆਂਦਾ ਤੇ ਉਹਦੀ ਵੀ ਦੇਖੋ ਮਜਬੂਰੀ ਐ ਉਹ ਥੱਕ ਜਾਂਦਾ। ਤੇ ਫੇਰ ਉਹ ਕੀ ਕਰਦਾ ਬਾਹਰ ਹੋਈ ਜਿਹੜੇ ਖਾਣ। ਪੀਣ ਦੀ ਚੀਜ਼ਾਂ ਨੇ ਉਹ ਖਾ ਲੈਂਦਾ ਤੇ ਉਹਦੇ ਨਾਲ ਉਹਦਾ ਪੇਟ ਵੀ ਬੜਾ ਖ਼ਰਾਬ ਹੋ ਗਿਆ ਹੁਣ ਤੇ
ਉਹ ਤਾਂ ਹੈ ਈ ਮੈਡਮ ਏ ਨਾ ਵੀ ਆਪਾਂ ਨੂੰ। ਫਾਸਟ ਫੂਡ ਅਵਇਡ ਕਰਨਾ ਚਾਹੀਦਾ ਵੈਸੇ ਤਾਂ। ਇਹਦੇ ਨਾਲ ਆਪਣੇ ਸਰੀਰ ਖ਼ਰਾਬ ਹੀ ਹੁੰਦਾ ਹੈ ਜਿਵੇਂ ਇੱਕ ਤਾਂ ਆਪਾਂ ਨੂੰ ਮੋਟਾਪਾ ਵੱਧਦਾ ਹੈ ਦੂਜਾ ਬੀ। ਵੀ ਹਾਈ ਪ੍ਰੈਸ਼ਰ ਜਾਂ ਲੋਅ ਪ੍ਰੈਸ਼ਰ ਹੋ ਜਾਂਦਾ ਸ਼ੂਗਰ ਲੈਵਲ ਵੱਧਦਾ ਕੱਟਣ ਕੱਟਾਂ ਕੱਟਣ ਲੱਗ ਜਾਂਦਾ ਇਹਦੇ ਤੋਂ ਖਰਾਬ ਵੀ ਕਰਦੀਆਂ ਨੇ ਚੀਜ਼ਾਂ ਆਪਾਂ ਨੂੰ।
ਸਹੀ ਗੱਲ ਹੈ, ਜੀ ਪਰ ਨਾ ਜੇ ਜਦੋਂ ਉਹ ਘਰ ਆਉਂਦਾ ਨਾ ਮੇਰਾ ਭਰਾ ਆਪਾਂ ਮਤਲਬ ਜਿਵੇਂ ਉਹਨਾਂ ਨੂੰ ਆਦਤ ਹੀ ਪੈ ਗਈ ਹੈ ਬਾਹਰ ਦੇ ਖਾਣ ਦੀ ਜਿਵੇਂ ਬਾਹਰ ਦਾ ਜਿਹੜਾ ਬਰਗਰ ਪੀਜ਼ਾ ਇਹ ਜਿਹੜੀ ਬਾਹਰ ਦੀ। ਚੀਜ਼ ਉਹ ਖਾਣ ਦੀ ਆਦਤ ਪੈ ਗਈ ਐ ਤੇ ਉਹ ਸਾਨੂੰ ਘਰ ਆ ਕੇ ਵੀ ਇਹ ਕਹਿੰਦਾ ਮੈਂ ਖਾਣਾ। ਤੇ ਮੰਮੀ ਕਹਿੰਦੇ ਨੇ ਨਹੀਂ ਤੂੰ ਹੁਣ ਬਾਹਰ ਦਾ ਕੁਛ ਨੀ ਖਾਣਾ ਜੇ ਤੈਨੂੰ ਹੀ ਖਾਣ ਦੀ ਲੱਤ ਪੈ ਗਈ ਹੈ ਤੇ ਕੋਈ ਗੱਲ ਨੀ ਮੈਂ ਤੈਨੂੰ ਉਹ ਚੀਜ਼ਾਂ ਘਰ ਬਣਾ ਦਾਂਗੀ ਤੇ ਫਿਰ ਘਰ ਜਵੇਂ ਆਪਾਂ ਬਣਾਈਏ ਨਾ ਉਹ ਚੀਜ਼ਾਂ ਤੇ ਘਰ ਦੇ ਮਤਲਬ ਘਰ ਦਾ ਸਵਾਦ ਅਲੱਗ ਹੀ ਹੁੰਦਾ ਤੇ। ਘਰ ਵਾਲੀ ਚੀਜ਼ਾਂ ਸਵਾਸਥ ਵੀ ਹੁੰਦੀਆਂ ਨੇ।
ਸਵਸਥ ਹੁੰਦੀਆਂ ਨੇ ਆਪਾਂ ਨਾ ਜਿਵੇਂ ਘਰੇ ਬਣਾਈ ਦੀਏ ਕੋਈ ਵੀ ਚੀਜ਼ ਅਤੇ ਉਹਦੇ 'ਚ ਕੀ ਹੈ ਆਪਾਂ ਤੇਲ ਜਿਹੜਾ ਵਰਤਦੇ ਹਾਂ ਘਰੇ ਫ ਫਰਾਈ ਕਰਨ ਵਾਸਤੇ ਉਹ ਆਪਾਂ ਘਰ ਦਾ ਸ਼ੁੱਧ ਵਰਤਦੇ ਹਾਂ ਹੈਾ ਉਹ ਆਪਾਂ ਤਾਜ਼ਾ ਤਾਜ਼ਾ ਵਰਤਦੇ ਹਾਂ ਇਹ ਨਹੀਂ ਗਾ ਵੀ ਆਪਾਂ ਕੱਲ੍ਹ ਹੀ ਉਹਨੂੰ ਯੂਜ ਕੀਤਾ ਪਰਸੋਂ ਵੀ ਯੂਜ ਕੀਤਾ ਅਤੇ ਅੱਜ ਰੋ ਨੂੰ ਯੂਜ ਕਰ ਲਿਆ ਜਿੰਨਾ ਆਪਾਂ ਤੇਲ ਨੂੰ ਜਿਆਦਾ ਯਜ ਕਰ ਉਹਨਾਂ ਨੂੰ ਆਪਣੀ ਸਿਹਤ ਲਈ ਹਾਨੀਕਾਰਕ ਹੁੰਦਾ ਰਹਿੰਦਾ ਹੈ ਤੇ ਆਪਾਂ ਰੇਹੜੀਆਂ ਵਗੈਰਾ ਤੇ ਦੇਖਦੇ ਹਾਂ ਜਾਂ ਹੋਟਲਾਂ ਤੇ ਦੇਖਦੇ ਹਾਂ ਆਪਾਂ ਨੂੰ ਕੋਈ ਪਤਾ ਨੀ ਹੁੰਦਾ ਵੀ ਤੇਲ ਕਦੋਂ ਦਾ ਪਾਇਆ ਉਹਨਾਂ ਨੇ ਕੜਾਹੀ ਦੇ ਵਿੱਚ ਨਾ ਤੇ ਉਹ ਉਹਦੇ ਚ ਫਰਾਈ ਕਰਦੇ ਰਹਿੰਦੇ ਨੇ ਫਰਾਈ ਕਰਦੇ ਰਹਿੰਦੇ ਨੇ ਤੇ ਉਹ ਚੀਜ਼ਾਂ ਤਾਂ ਆਪਾਂ ਨੂੰ ਖਰਾਬ ਕਰਦੀਆਂ ਹੀ ਕਰਦੀਆਂ ਨੇ
ਉਹੀ ਤੇ ਨਾ ਜਿਹੜੀ ਘਰ ਦੀ ਤਾਜ਼ੀ ਸਬਜ਼ੀਆਂ ਨੇ ਕੰਮ ਤੇਲ ਹੈ ਉਹ ਆਪਾਂ ਚੰਗੇ ਤਰੀਕੇ ਨਾਲ ਇਸਤੇਮਾਲ ਕਰ ਸਕਦੇ ਹਾਂ ਜਿਹੜਾ ਘਰ ਦਾ ਬਣਾਇਆ ਖਾਣਾ ਹੈ ਨਾ ਉਹ ਕਿਸੇ ਚੀਜ਼ ਦੀ ਰੀਸ ਨਹੀਂ ਕਰ ਸਕਦਾ
ਸਹੀ ਗੱਲ ਹੈ ਜੀ ਸਹੀ ਗੱਲ ਹੈ ਪਰ ਹੁਣ ਤਾਂ ਜੀ ਉਹੀ ਹੈ ਨਾ ਵੀ ਜਿਵੇਂ ਪਹਿਲਾਂ ਇੱਕ ਕਹਾਵਤ ਕਹਿੰਦੇ ਹੁੰਦੇ ਸੀ ਨਾ ਘਰ ਦੀ ਮੁਰਗੀ ਦਾਲ ਬਰਾਬਰ ਹੈ ਨਾ ਉਹ ਉਹ ਗੱਲ ਹੋ ਪਈ ਆ ਸਾਰਿਆਂ ਨੂੰ ਵੀ ਨਹੀਂ ਘਰੇ ਕਿਹੜੀ ਰੋਟੀ ਬਣਦੀ ਹੁੰਦੀ ਹੈ ਨਾ। ਕਰਦੀ ਰਹੀ ਇਹ ਇਹੀ ਲੱਗਦਾ ਵਧੀਆ ਵੀ ਕਰਦਾ ਕਿ ਨਹੀਂ ਕੋਈ ਕੋਈ ਘਰੇ ਘਰੇ ਵਾਲੀ ਰੋਟੀ ਚ ਕੋਈ ਸਵਾਦ ਹੈ ਨੀ ਗਾ ਬਸ ਲੋਕਾਂ ਨੂੰ ਇਹ ਲੱਗਦਾ। ਪਰ ਇਹ ਸਮਝਣਾ ਚਾਹੀਦਾ ਲੋਕ ਲੋਕਾਂ ਨੂੰ ਵੀ ਜਿਹੜਾ ਆਪਾਂ ਘਰੇ ਖਾਣਾ ਖਾਵਾਂਗੇ ਨਾ ਰੋਟੀ ਖਾਵਾਂਗੇ ਘਰ ਦੀ ਉਹੀ ਆਪਾਂ ਨੂੰ ਤੰਦਰੁਤ ਰੱਖੇਗੀ ਬਾਹਰ ਵਾਲੀ ਨੀ ਰੱਖ- ਰ ਸਕਦੀ
ਨਾ ਜੀ ਨਾ, ਮੈਨੂੰ ਤਾਂ ਬਿਲਕੁਲ ਇਹ ਸਮਝ ਲੱਗੀ ਹੋਈ ਐ। ਕਿ ਜਿਹੜਾ ਆਪਾਂ ਬਾਹਰ ਦਾ ਖਾਣਾ ਖਾਂਦੇ ਹਾਂ ਉਹ ਇਹ ਤੇ ਸਿਰਫ ਸਾਡੇ ਮੂੰਹ ਦੇ ਸਵਾਦ ਲਈ ਹੈ। ਸਾਡੇ ਸਰੀਰ ਨੂੰ ਸਵਸਥ ਨਹੀਂ ਰੱਖਦਾ ਅਗਰ ਅ ਸਾਨੂੰ ਆਪਣੇ ਜੀ ਜੀ ਆਪਾਂ ਜੇ ਆਪਣੇ ਸਰੀਰ ਨੂੰ ਸਵਸਥ ਰੱਖਣਾ ਨਾ ਆਪਣਾ ਸੰਤੁਲਿਤ ਹ ਆਹਾਰ ਸਾਨੂੰ ਬਣਾਉਣਾ ਪਏਗਾ ਨਿਯਮਿਤ ਸਾਨੂੰ ਵਿਆਮ ਦੀ ਜ਼ਰ ਲੋੜ ਹੈਗੀ ਠੀਕ ਹੈ ਤੇ ਘੱਟ ਤੋਂ ਘੱਟ ਆਪਾਂ ਬਾਾਹਰ ਦੀ ਰੋਟੀ ਖਾਣੀ ਹੈ ਸਵੇਰੇ ਉੱਠ ਕੇ ਆਪਾਂ ਕੋਸਾ ਪਾਣੀ ਪੀਏ ਹਨਾ
ਹਾਂਜੀ
ਜਵੈਨ ਇਹ ਚੀਜ਼ਾਂ ਖਾਈਏ ਤੇ ਸਾਡਾ ਪੇਟ ਸੰਤੁਲਿਤ ਰਹੇਗਾ ਸੈਰ ਕਰਕੇ ਆਈਏ ਵਿਆਮ ਕਰੀਏ ਹਨਾ
ਹਾਂਜੀ ਉਹੀ ਹੈ ਵੀ ਪਰੜ੍ਹਲੀ ਹੁਣ ਅੱਜ ਦੇ ਟਾਈਮ 'ਚ ਨਾ ਲੋਕ ਇਸ ਗੱਲ ਨੂੰਨੀ ਪ੍ਰਿਓੋਰਿਟੀ ਨਹੀਂ ਦਿੰਦੇ ਨਾ ਮਹੱਤਵ ਨੀ ਦਿੰਦੇ ਇਹਨਾਂ ਇਹਨਾਂ ਗੱਲਾਂ ਨੂੰ ਤੁਸੀਂ ਕਹਿ ਰਹੇ ਹੋ ਜੀ ਜਿਵੇਂ ਆਪਣੇ ਮੂੰਹ ਦੇ ਸਵਾਦ ਨੂੰ ਜ਼ਿਆਦਾ ਮਹੱਤਤਾ ਦਿੰਦੇ ਨੇ ਕਹਿੰਦੇ ਜੀ ਚਲੋ ਹੁਣ ਖਾਧਾ ਚਲੋ ਠੀਕ ਹੈ ਲੋਕੀ ਕਹਿੰਦੇ ਨੇ ਵੀ ਕੀ ਪਤਾ ਕਦੋਂ ਕੀ ਹੋ ਜਾਣਾ ਹੈ ਖਾ ਤਾਂ ਲਈਏ ਇਹ ਹੈ ਉਹ ਹੈ ਪਰ, ਇਹ ਉਹ ਪਤਾ ਕੀ ਹੈ ਕੀ ਪਤਾ ਕੀ ਪਤਾ ਕਰਕੇ ਆਪਾਂ ਖਾਂਦੇ ਰਹਿੰਦੇ ਹਾਂ। ਤੇ ਉਹ ਆਪਾਂ ਆਪਣੇ ਪੇਟ ਦੇ ਵਿੱਚ ਆਪਣੇ ਸਰੀਰ ਦੇ ਵਿੱਚ ਜਲਦੀਆਂ ਬਿਮਾਰੀਆਂ ਬਣਾ ਲੈਂਦੇ ਹਾਂ।
ਹਾਂਜੀ ਸਹੀ ਗੱਲ ਹੈ, ਸਾਨੂੰ ਦਿਖਦਾ ਦਿਸਦਾ ਤੇ ਹੈ ਨੀ। ਕਿ ਆਪਾਂ ਆਪਣਾ ਸਰੀਰ ਖ਼ਰਾਬ ਕਰ ਰਹੇ ਹਾਂ ਅੱਜ ਕੱਲ੍ਹ ਬੱਚੇ ਵੀ ਇਹੀ ਕਰਦੇ ਹੈ ਉਹਨਾਂ ਨੂੰ ਪਤਾ ਹੈ ਕਿ ਬਾਹਰ ਦੀ ਚੀਜ਼। ਦੋ ਮਿੰਟ ਚ ਬਣ ਜਾਂਦੀਆਂ ਨੇ ਤੇ ਉਹਨਾਂ ਨੂੰ ਪਤਾ ਸਸਤੇ ਚ ਵੀ ਸਾਨੂੰ ਮਿਲ ਜਾਂਦੀਆਂ ਨੇ ਵੀਹ ਵੀਹ ਤੀਹ ਤੀਹੁਪ। ਵਿੱਚ ਮਿਲ ਜਾਂਦੀਆਂ ਨੇ ਤੇ ਉਹ ਕੀ ਕਰਦੇ ਨੇ ਛੱਡੋਗੀ ਘਰ ਕੀ ਬਣਾਉਣੀ ਰੋਟੀ ਬਾਹਰੋਂ ਹੀ ਖਾ ਲੋੋ,
ਹਾਂ ਬਾਹਰੋਂ ਖਾ ਲੋੋ ਸਹੀ ਗੱਲ ਹੈ ਜੀ ਪਰ, ਹੁਣ ਇਹ ਹੈ ਨਾ ਵੀ ਵੱਡਿਆਂ ਨੂੰ ਜਾਗਰੂਕ ਹੋਣਾ ਪਊਗਾ,
ਦੇ ਨੇ ਅੱਜ ਕੱਲ੍ਹ,
ਹਾਂ ਇਹ ਤਾਂ ਹੈ ਹੀ ਮਤਲਬ ਦਿਖਾਵਾ ਬਹੁਤ ਹੋ ਗਿਆ ਨਾ ਅੱਜ।
ਹਾਂਜੀ ਹਾਂਜੀ ਉਹੀ ਤਾਂ ਦਿਖਾਵੇ ਦਿਖਾਵੇ ਚ ਵੀ ਮਤਲਬ ਲੋਕਾਂ ਨੂੰ ਹੈ ਕਿ ਆਪਾਂ ਮਤਲਬ। ਜਿਵੇਂ ਲੋ ਬੜੇ ਲੋਕਾਂ ਨਾਲ ਬਹਿਣਾ ਹੈ ਤੇ ਬੜੇ ਲੋਕਾਂ ਨਾਲ ਬਹਿ ਆਪਾਂ ਬ, ਇਹੀ ਕਰਕੇ ਬਹਿ ਸਕਦੇ ਹਾਂ ਜੇ, ਆਪਾਂ ਬਾਹਰ ਦਾ ਖਾਣਾ ਖਾਈਏ ਠੀਕ ਹੈ ਉਹਨਾਂ ਤਰੀਏ ਬਨੀਏ ਹਨਾ ਐਵੇਂ ਨਹੀਂ ਹੋਣਾ ਚਾਹੀਦਾ। ਸਾਨੂੰ ਮਤਲਬ ਜਿੰਨੀ ਸਾਡੀ ਚਿੱਦਰ ਹੈਗੀ ਨਾ ਹੀ ਪੈਰ ਪਛਾਾਨਨਾ ਚਾਹੀਦਾ ਜੇ ਆਪਾਂ ਨਹੀਂ ਅਫੋਰਡ ਕਰ ਸਕਦੇ ਉਹ ਚੀਜ਼ ਇੰਨੀ। ਠੀਕ ਹੈ। ਤੇ ਸਾਨੂੰ ਨਹੀਂ ਕਰਨਾ ਚਾਹੀਦਾ।
ਇੱਕ ਗੱਲ ਹੋਰ ਹੈ। ਵੀ ਜਿਹੜੇ ਆਪਾਂ ਨਾ ਦਿਖਾਵਾ ਕਰਦੇ ਹਾਂ। ਨਾ ਜਿਵੇਂ ਆਪਾਂ ਕਹਿ ਦਿੰਦੇ ਵੀ ਚਲੋ ਆਪਾਂ ਵੱਡਿਆਂ ਨਾਲ ਬਹਿਣਾ ਉੱਠਣਾ ਨਾ ਪਰ ਆਪਾਂ ਸਿਰਫ। ਉਹਨਾਂ ਦਾ ਉਹ ਉਹਨਾਂ ਕੁ ਪਾਰਟੀ ਕਪੀ ਕਰਦੇ ਆ ਵੀ ਜਿਹੜਾ ਆਪਾਂ ਉਹਨਾਂ ਨਾਲ ਬਾਹਰ ਬੈਠ ਕੇ ਖਾਣਾ ਹੈ। ਕਿ ਜਿਹੜਾ ਵੀ ਹੈ ਬਾਕੀ ਜਿਹੜੇ ਵੱਡੇ ਲੋਕ ਨੇ ਸਮਝਦਾਰ ਨੇ ਉਹ ਲੋਕੀ ਤੇ ਉਹ ਵਮ ਵਗੈਰਾ ਕਰਦੇ ਨੇ ਸਵੇਰ ਦੀ ਸੈਰ ਕਰਦੇ ਨੇ ਐਕਸਰਸਾਈਜ਼ ਕਰਦੇ ਨੇ ਜਿੰਮ ਜਾਂਦੇ ਨੇ। ਪਰ ਆਪਾਂ-ਆਪਾਂ ਕੀ ਹੈ। ਇਕੱਲਾ ਬਸ ਖਾਣਾ ਖਾਣਾ ਖਾਉਂਦੇ ਹਾਂ। ਤੇ ਬਸ ਉਸ ਤੋਂ ਬਾਅਦ ਕੁਛ ਨੀ ਕਰਦੇ। ਉਹ ਆਪਣੇ ਵਾਸਤੇ ਤਾਂ ਉਹ-ਉਹ ਹੋਰ ਵੀ ਹਾਨੀਕਾਰਕ ਹੋ ਗਿਆ।
ਨੁਕਸਾਨ ਕਰਦੇ ਬਹੁਤ ਜ਼ਿਆਦਾ। ਮੈਂ ਤੇ ਮਤਲਬ ਬਿਲਕੁਲ ਇਹ ਸੰਕਲਪ ਲਿੱਤਾ ਹੋਇਆ ਹੈ। ਮੈਂ ਤੇ ਬਾਹਰ ਦੀ ਚੀਜ਼ਾਂ ਬਿਲਕੁਲ ਨਹੀਂ ਖਾਂਦੀ। ਪਹਿਲੇ ਮੈਂ ਦੋ ਸਾਲ ਪਹਿਲੇ ਮੈਂ ਵੀ ਖਾਂਦੀ ਹੁੰਦੀ ਸੀ ਪਰ ਜਦੋਂ ਦੀ ਮੇਰੀ ਤਬੀਅਤ ਖ਼ਰਾਬ ਹੋਣ ਲੱਗੀ ਆ ਮੈਂ ਤੇ ਸੰਕਲਪ ਹੀ ਲੈ ਲਿਆ ਵੀ ਮੈਂ ਬਾਹਰ ਦਾ ਕੁਛ ਨੀ ਖਾਣਾ ਤੇ ਮੇਰਾ ਭਰਾ ਵੀ ਜਦੋਂ, ਬਾਹਰੋਂ ਆਉਂਦਾ ਹੈ। ਆਪਣੀ ਮਤਲਬ ਜੋਬ ਜਬ ਕਰਕੇ ਤੇ ਆਪਾਂ ਉਹਨੂੰ ਵੀ ਮਤਲਬ ਬਿਲਕੁਲ ਬਾਹਰ ਦੀ ਚੀਜ਼ ਨਹੀਂੀ ਖਵਾਉਂਦੇ, ਪਰ ਜਦੋਂ ਉਹ ਬਾਹਰ ਰਹਿੰਦਾ ਉਹ ਤਾਂ ਦੇਖੋ ਉਹਦੀ ਇੱਕ ਮਜਬੂਰੀ ਹੀ ਬਣ ਗਈ ਹੈ ਪਰ, ਕਿਹਾ ਕਿ ਤੁਹਾਡੇ ਉੱਧਰ, ਕੋਈ ਮਤਲਬ ਜਨਾਨੀ ਹੋਏਗੀ ਜਿਹੜੀ ਘਰ ਦੀ ਰੋਟੀ ਬਣਾ ਕੇ ਦੇ ਸਕਦੀ ਹੈ ਤੁਹਾਨੂੰ ਜਿਵੇਂ ਤੁਸੀਂ ਬਾਹਰ ਦੀ ਚੀਜ਼, ਖਾਂਦੇ ਹੋ ਪੈਸੇ ਦੇ ਕੇ ਤੇ ਤੁਸੀਂ ਘਰ ਦੀ ਰੋਟੀ ਖਾ ਲਓ ਪੈਸੇ ਦੇ ਕੇ।
ਉਹ ਮੈਡਮ ਹੁਣ ਨਾ ਉਹਨਾਂ ਨੂੰ ਸਵਾਦ ਵੀ ਨਹੀਂ ਲੱਗਣਾ ਘਰ ਦੀ ਰੋਟੀ ਹੁਣ ਉਹਨਾਂ ਨੂੰ ਚੰਗੀ ਨਹੀਂ ਲੱਗਦੀ ਕਿਉਂਕਿ ਉਹਦੇਚ ਨਾ ਇੰਨੇ ਮਸਾਲੇ ਨਹੀਂ ਪਾਏ ਹੁੰਦੇਨਾ ਇੰਨਾ ਤੇਜ਼ ਨਮਕ ਨਹੀਂ ਹੁੰਦਾ ਹੈ। ਨਾ ਹੁਣ ਉਹ ਘਰ ਦੀ ਰੋਟੀ ਨੂੰ ਅਵੋਇਡ ਹੀ ਕਰਦੇ ਨੇ ਜਿਹੜੇ ਇੱਕ ਵਾਰੀ ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਜੇ ਉਹ ਬਾਹਰ ਖਾਣਾ ਖਾ ਖਾਣਾ। ਹਾਣ ਲਗੀਆਂ ਜਾਂਦੀਆਂ ਨੇ ਇੱਕ ਕਈਾਰੀ ਉਹਨਾਂ ਨੂੰ।
ਹਾਂਜੀ-ਹਾਂਜੀ ਉਓਹੀ ਤੇ ਨਾ। ਬਸ ਸਮਝਦੇ ਨਈ ਨਾ ਲੋਕੀ ਅੱਜ ਕੱਲ੍ਹ, ਕਿ ਬਾਹਰ ਦੀ ਚੀਜ਼ਾਂ ਸਾਨੂੰ ਕਿੰਨਾ ਨੁਕਸਾਨ ਪਹੁੰਚਾ ਰਈ ਏ। ਤੇ ਸਾਨੂੰ ਘੱਟ ਤੋਂ ਘੱਟ ਕਰ ਦੇਣਾ ਚਾਹੀਦਾ ਇਹ ਚੀਜ਼।
ਹਾਂਜੀ-ਹਾਂਜੀ ਹੋਰ ਠੀਕ ਹੋ ਜੀ ਤੁਸੀਂ।
ਹਾਂਜੀ-ਹਾਂਜੀ ਸਭ ਵਧੀਆ ਤੁਸੀਂ ਬਸ ਮੈਂ ਤੁਹਾਨੂੰ ਵੀ ਇਹੀ ਕਹਿਣਾ ਸੀ ਕਿ ਤੁਸੀਂ ਵੀ ਬਾਹਰ ਦਾ ਘੱਟ ਹੀ ਖਾਓ ਕਿਉਂਕਿ ਫਿਰ ਦੇਖੋ ਤੁਹਾਨੂੰ ਵੀ ਬਿਮਾਰੀਆਂ ਲੱਗ ਸਕਦੀ ਹੈ।
ਹਾਂਜੀ ਇਹ ਤਾਂ ਹੈ। ਜੀ ਕੋਈ ਨਹੀਂ ਮੈਂ ਵੀ ਕੋਸ਼ਿਸ਼ ਕਰਾਂਗਾ ਜੀ ਤੁਹਾਡੀ ਤਰ੍ਹਾਂ ਸਿਮ। ਵਿਕਲਪ ਲੈਣ ਦਾ ਵੀ ਬਾਹਰ ਦਾ ਨਾਂ ਖਾਈਏ ਸਤਿ ਸ਼੍ਰੀ ਅਕਾਲ ਜੀ।
ਸਤ ਸਰਿ ਅਕਾਲ ਜੀ।